ਸਾਸ਼ੀਕਾਲ ਜੀ, ਕੀ ਹਾਲ ਆ ਜੀ?
ਵਧੀਆ ਜੀ, ਤੁਸੀ ਸੁਨਾਓ?
ਬਸ ਜੀ ਵਧੀਆ ਚੜ੍ਹਦੀਕਲਾ, ਹੋਰ ਤੁਆਡੇ ਘਰੇ ਵਧੀਆ ਸਬ?
ਹਾਂਜੀ, ਹਾਂਜੀ-ਹਾਂਜੀ ਸਭ ਵਧੀਆ ਜੀ, ਹੋਰ ਕੀ ਕਰਦੇ ਸੀ। ਕਿਵੇਂ ਯਾਦ ਕੀਤਾ?
ਬਸ ਜੀ ਬੈਠੇ ਸੀਗੇ, ਆਪਾਂ ਤੁਹਾਡਾ ਖਿਆਲ ਆ ਫਿਰ ਫੋਨ ਕਰ ਲਿਆ, ਮੈਂ ਕਿਹਾ ਹਾਲ-ਚਾਲ ਪੁੱਛ ਲਈਏ?
ਕੀ ਕਹਿ ਰਹੇ ਹੋ?
ਮੈਂ ਕਿਹਾ ਬਸ ਵੇਹਲੇ ਬੈਠੇ ਸੀਗੇ, ਸੰਡੇ ਸੀਗਾ ਛੁੱਟੀ ਸੀ। ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਲੈਂਨੇਆਂਂ, ਤੁਸੀਂ ਵੀ
ਸਹੀ ਗੱਲ ਹੈ, ਛੁੱਟੀ ਵਾਲੇੇ ਦਿਨ ਹੀ ਦੇਖੋ ਥੋੜਾ
ਹਾਂਜੀ ਫਿਰ ਟਾਈਮ ਮਿਲਦਾ ਨਹੀਂ, ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਲਈਏ। ਹਾਂ ਹਾਲ ਚਾਲ ਪੁੱਛ ਲਏ ਵੀ ਵਧੀਆ ਸਭ ਘਰੇ।
ਅੱਛਾ -ਅੱਛਾ ਹੋਰ ਸੁਣਾਓ?
ਬਸ ਜੀ ਵਧੀਆ ਯਾਰ, ਤੰਗ ਹੋ ਗਿਆ ਫਾਸਟ ਫੂਡ ਖਾ ਕੇ ਨਾ ਬਹੁਤ ਮੈਂ
ਅੱਛਾ।
ਹਾਂਜੀ ਆ ਬਹੁਤ ਜ਼ਿਆਦਾ। ਕੱਲ੍ਹ ਖਾ ਲਿਆ ਤਾਂ ਹੁਣ ਪ੍ਰੋਬਲਮ ਹੋ ਰਹੀ ਮੈਨੂੰ ਸਟਮਕ ਚ ਨਾ।
ਅਗੇ ਨੀ ਖਾਂਦੇ ਤੁਸੀਂ?
ਘਰਦੇ, ਬਸ ਮਨ ਹੀ ਨਹੀਂ ਕਰਦਾ ਕਈ ਵਾਰੀ ਘਰਦਾ ਖਾਣ ਦਾ।
ਅੱਛਾ -ਅੱਛਾ ਨਹੀਂ ਗ਼ਲਤ ਗੱਲ ਹੈ ਦੇਖੋ ਇਹ ਤੇ।
ਹਾਂਜੀ -ਹਾਂਜੀ ਹਾਂ, ਵੈਸੇ ਹੁਣ ਸਮਝ ਆ ਰਿਹਾ ਮੈਨੂੰ ਵੀ ਬਾਹਰ ਦਾ ਖਾਣਾ ਵੀ ਨੁਕਸਾਨ ਦਾਇਕ ਹੀ ਹਨਾ, ਵੀ ਬੰਦਾ ਘਰ ਦਾ ਖਾਏ ਵਧੀਆ।
ਨਦੇਖੋ ਬਈ, ਫਾਸਟ ਫੂਡ ਤਾਂ ਗ਼ਲਤ ਹੈ, ਹਾਂ ਜੇ ਤੁਹਾਨੂੰ ਖਾਣਾ ਵੀ ਹੈ ਤਾਂ ਕਦੀ ਚਲੋ ਪੰਦਰਾਂ ਵੀਹ ਦਿਨ ਚ ਚਲੋ ਛੇ ਇੱਕ ਦੋ ਵਾਰੀ ਖਾ ਲੋੋ। ਹ ਨਵੀ ਕਰ ਖਾ ਲੋ, ਅੱਜ ਕੱਲ ਤੇ ਦੇਖੋ ਇੰਨੀਆਂ ਸੁਵਿਧਾਵਾਂ ਆ ਗਈਆਂ ਨੇ, ਘਰ ਦੇ ਵਿੱਚ ਜਿਵੇਂ ਓਵਨ ਹੈ ਹਨਾ।
ਹਾਂਜੀ -ਹਾਂਜੀ -ਹਾਂਜੀ ਬੰਦਾ ਖੁਦ ਆਪਣਾ ਘਰੇ ਕੁੱਕ ਕਰ ਲਏ ਵਧੀਆ ਹੈਨਾ, ਬਾਹਰ ਦਾ ਖਾਏ ਨਾ ਬੰਦਾ।
ਹੁਣ ਜਿਵੇਂ ਘਰ ਬਣ ਨੀ ਜਾਂਦਾ, ਔਲਮੋਸਟ ਕੋਈ ਮੁਸ਼ਕਿਲ ਤਾਂ ਹੈ ਨਹੀਂ।
ਨਹੀਂ ਇਜ਼ੀ ਹੈ ਵੈਸੇ ਘਰ ਬਣਾਉਣਾ ਵੀ, ਬਸ ਬ ਬੰਦਾ ਬਾਹਰੋਂ ਬੰਦ ਹੀ ਕਰਦੇ। ਮਾਂ ਮੈਂ ਵੀ ਹੁਣ ਬੰਦ ਹੀ ਕਰਦਾਂਗਾ ਬਾਹਰ ਦਾ ਖਾਣਾ।
ਵਗੈਰਾ ਵਿੱਚ ਆ ਜਾਂਦੀਆਂ ਨੇ ਰੈਸਪੀ ਵਗੈਰਾ, ਜਿਵੇਂ‍ ਯੂਟਿਊਬ ਦੇਖਲੋ ਤਾਂ ਤੁਹਾਨੂੰ ਨਹੀਂ ਬਣਾਉਣਾ ਆਉਦਾਂ, ਯੂਟਿਊਬ ਤੇ ਵੇਖੋ। ਆਪਣਾ ਸਾਰਾ ਸਮਾਨ ਲੈ ਕੇ ਆਓ ਤੇ ਘਰੇ ਬਣਾਓ। ਸਭ ਤੋਂ ਵਧੀਆ ਰਹਿੰਦਾ ਸਾਫ ਸੁਥਰਾ ਦੇਖੋ।
ਹੋਮ ਮੇਡ ਸਾਫ਼ ਸੁਥਰਾ ਖਰਾ ਵੀ ਹੈ, ਨਾਲੇ ਹੈਲਦੀ ਵੀ ਹੈ, ਸਾਡੇ ਬੋਡੀ ਵਾਸਤੇ ਹਨਾ, ਹੁਣ ਫਾਸਟ ਫੂਡ ਆਪਾਂ ਉਹ ਕਿੰਨਾ ਨੁਕਸਾਨ ਦਿੰਦਾ ਸਾਨੂੰ।
ਹਾਂ।
ਫਾਸਟ ਫੂਡ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਸਾਰੀ।
ਆਹੋ ਉਹ ਤੇ ਦੇਖੋ ਹੈਈ ਉਹ ਤੇ ਦੇਖੋ। ਮਨ ਜ਼ਰੂਰ ਕਰਦਾ ਵੇਖ -ਵੇਖ ਕੇ ਵੀ ਹਾਂ ਇਹ ਵੀ ਖਾ ਲੋੋ ਉਹ ਵੀ ਖਾ ਲੋ ਇੱਕ ਟਾਈਮ ਤੇ! ਪਰ ਦੇਖੋ ਉਹ ਬਾਅਦ ਚ ਉਹ ਤਾਂ ਨੁਕਸਾਨ ਹੀ ਹੈ, ਉਹ ਸਾਨੂੰ ਹਜੇ ਨੀ ਉਹ ਨੁਕਸਾਨ ਦਾ ਪਤਾ ਲੱਗੇਗਾ, ਬਾਅਦ ਪਿਛੋਂ ਹੀ ਪਤਾ ਲੱਗਦਾ।
ਹਾਂ ਬਾਹਰ ਚੁਟੇਗਾ, ਅੱਗੇ ਜਾ ਕੇ ਥੋੜੇ ਆਪਾਂ ਏਜ ਵੱਧੇਗੀ। ਤਾਂ ਫਿਰ ਬਿਮਾਰੀਆਂ ਦਾ ਰੂਪ ਲੈ ਕੇ ਆਉਣਗੀਆਂ ਫਿਰ ਉਹ।
ਨਾਲੇ ਨਿੱਕੇ -ਨਿੱਕੇ ਬੱਚਿਆਂ ਨੂੰ ਅੱਜ ਕਲ ਤਾਂ ਆਦਤਾਂ ਪੈ ਗਈਆਂ ਨੇ, ਬਾਹਰ ਦਾ ਸਮਾਨ ਖਾਣ ਦੀਆਂ।
ਬੱਚੇ ਵੀ ਖਾਣ ਲੱਗ ਗਏ ਨੇ, ਅੱਜ ਕੱਲ ਜਿੱਦਾਂ ਕਰਦੇ ਨੇ ਵੀ ਆਪਾਂ ਖਾਣੀ ਹੈ -ਖਾਣੀ ਹੈ। ਜੋਕੀ ਗ਼ਲਤ ਗੱਲ ਹੈ ਬਿਲਕੁਲ।
ਨਹੀਂ ਗ਼ਲਤ ਗੱਲ ਹੈ, ਕੁਛ ਜ਼ਿਆਦਾ ਹੀ ਹੁਣ ਹੋ ਗਿਆ, ਪਹਿਲੇ ਨਹੀ ਸੀ ਏੇ ਨਾ। ਵੀ ਹੁਣ ਤੇ ਜਿਵੇਂ ਸਕੂਲ ਜਾ ਹ ਵੀ ਚਾਹੀਦਾ ਹੈ, ਸਮਾਨ ਵਗੈਰਾ ਖਾਣ ਦਾ, ਕੋਈ ਜਿੱਦ ਹੋਏ ਪਹਿਲੇ ਮੈਨੂੰ ਇਹ ਲਿਆ ਕੇ ਦਵੋ ਮੈਂ ਤਾਂ ਐ ਕਰਾਂ
ਹੂੰ, ਬੰਦਾ ਆਪਣਾ ਘਰ ਬਣਾ ਲੈ ਵਧੀਆ ਹਨਾ। ਘਰ ਬਣਾ ਕੇ ਬੰਦਾ ਜੋ ਦਿਲ ਕਰੇ ਉਹ ਬਣਾ ਸਕਦਾ ਵਧੀਆ। ਹੈਲਦੀ ਦਾ ਹੈਲਦੀ ਨਾਲੇ ਸਵਾਦ ਦਾ ਸੁਆਦ ਰਹੇਗਾ ਵਧੀਆ।
ਹਾਂ ਘਰ ਦਾ ਤਾਂ ਦੇਖੋ ਸਭ ਕੁਛ ਹੀ ਵਧੀਆ, ਜੇ ਬਾਹਰੋਂ ਵੀ ਖਾਣਾ ਹੁਣ ਜਿਵੇਂ ਲੋਕੀ ਦੇਖੋ ਅ ਹੁਣ ਅੱਜ-ਕੱਲ ਜਿਹੜੇ ਲੋਕੀ ਜਿੰਮ ਵਗੈਰਾ ਜਾਂਦੇ ਨੇ ਆ ਦੂਸਰੇ ਵੀ ਲੋਕ ਹੁੰਦੇ ਨੇ ਜਿਹੜੇ, ਹੁਣ ਹੋਰ ਕੁਛ ਨੇ ਤਾਂ ਲੋਕਾਂ ਨੇ ਨਾ ਬੜੀ ਵਧੀਆ-ਵਧੀਆ ਏ ਡਾਇਟ ਫੂਡ ਸਟਾਰਟ ਕਰ ਦਿੱਤੇ ਨੇ।
ਹਾਂਜੀ ਬੰਦਾ ਜਿੰਮ ਡਾਇਟ ਘਰੇ ਬਣਾ ਲਏ ਵਧੀਆ ਹਨਾ ਬਾਹਰੋਂ ਕੁਛ ਗੰਦ ਖਾਣ ਦੀ ਲੋੜ ਹੀ ਨੀ।
ਚੀਨ ਸੈਲਡ ਵਗੈਰਾ ਵਧੀਆ, ਬਹੁਤ ਸਵਾਦ ਲੱਗਦੇ ਨੇ ਜੇ ਤੁਸੀਂ ਖਾਣਾ ਹੀ ਏ ਤੇ ਤੁਸੀਂ ਦੇਖੋ ਮੂੰਹ ਦਾ ਥੋੜ੍ਹਾ ਟੇਸਟ ਹੀ ਅਲੱਗ ਕਰਨਾ ਹੈ ਨਾ। ਤੇ ਤੁਸੀਂ ਉਹ ਚੀਜ਼ ਖਾ ਲੋ ਉਹਦੀ ਜਗ੍ਹਾ ਤੇ।
ਹਾਂ ਨੀ ਸਹੀ ਗੱਲ ਆ ਬੋਡੀ ਵਸਤੇ ਅੱਛਾ ਵਧੀਆ ਬੜਾ ਖੁਦ ਬੰਦਾ ਕੁੱਕ ਕਰਕੇ ਪ੍ਰੋਟੀਨ ਦਾ ਪ੍ਰੋਟੀਨ ਹੀ ਮਿਲ ਜੇਗਾ।
ਵੀ ਤੁਸੀਂ ਬਾਹਰ ਦੀ ਚੀਜ਼ ਖਾਣੀ ਹੈ, ਜਰੂਰੀ ਨਹੀਂ ਫਾਸਟ ਫੂਡ ਹੀ ਹੈਗਾ ਬਾਹਰ, ਬਹੁਤ ਕੁਛ ਹੈਗਾ ਏ, ਵੀ ਹੈਲਦੀ ਵੀ ਬਹੁਤ ਕੁਛ ਬਸ ਸਾਨੂੰ ਇਹ ਐ ਨਾ ਫਾਸਟ ਫੂਡ, ਦੂਸਰੇ ਚੀ ਨਜ਼ਰ ਆਗੇ।
ਕੀ ਆ ਬੰਦੇ ਨੂੰ, ਹਾਂਜੀ।
ਹਾਂ ਬਸ ਐ ਹੀ ਨਹੀਂ ਪਤਾ ਲੱਗਦਾ ਨਾ ਬਈ ਬੰਦਿਆਂ ਨੂੰ ਖਾਣਾ ਕੀ ਸਹੀ ਕਿਹਾ ਤੁਸੀਂ ਤੇ ਏ
ਬਸ ਬੰਦਾ ਚੰਗੀ ਤਰ੍ਹਾਂ ਸਟੱਡੀ ਕਰੇ ਵੀ ਆਪਾਂ ਖਾਣਾ ਕਿ ਵੀ ਕੀ ਸਾਡੇ ਲਈ ਬੈਨੀਫਿਸ਼ਅਲ ਹੈ ਬੰਦਾ ਉਹ ਖਾਏ ਬਸ।
ਹੂੰ, ਹੁਣ ਲੋਕੀ ਬਰਗਰ ਬਾਹਰੋਂ ਖਾਂਦੇ ਨੇ ਬਣਾ ਕੇ। ਉਹੀ ਤੁਸੀਂ ਘਰ ਬਣਾਲੋ ਵਧੀਆ ਤਰੀਕੇ ਨਾਲ ਵਧੀਆ ਟਿੱਕੀ ਬਣਾਓ, ਹੁਣ ਬਾਹਰ ਦੇ ਤੇ ਫਰੋਜਨ ਮੱਖੀਆਂ ਹੁੰਦੀਆ ਨੇ।
ਉਹ ਤਾਂ ਫੇਰ ਬਾਹਰੋ ਬਾਹਰ ਫਰਾਈ ਕਰਦੇ ਆ ਉਹਨੂੰ, ਹਾਂ ਫਰੋਜ਼ਨ ਫੇਰ ਉਹਨੂੰ ਤਾ ਵੀ ਕਰਦੀ ਐ ਬੜੀ।
ਉਹ ਚ ਨੁਕਸ ਇੰਨੇ ਗੰਦੇ-ਗੰਦੇ ਤੇਲ ਘਿਓ ਦੇ ਵਿੱਚ ਰਿਫਾਈੰਡ ਪਤਾ ਨੀ ਗੱਧ ਗੱਧ ਤਾਂ ਉਹਨਾਂ ਨੇ ਰ ਰੱਖਿਆ ਹੁੰਦਾ ਬੀ ਇਨਾ ਸਸਤੇ ਤੋਂ ਸਸਤੀ ਚੀਜ਼ਾਂ ਯੂਜ ਕਰਦੇ ਨੇ ਔਹ।
ਹਾਂ ਔਹੀ ਸਸਤੇ ਯੂਜ ਕਰ ਦਿੱਤਾ ਕਿ ਤੁਹਾਨੂੰ ਪੈਸੇ ਵਧੀਆ ਬਣੇ ਜੋ ਕਿ ਫਿਰ ਸਾਡੇ ਲਈ ਨੁਕਸਾਨਦਾਇਕ ਹੈ।
ਇਹ ਜਿਹੜੇ ਸਟੋਲਸ ਵਗੈਰਾ ਲੱਗੇ ਹੁੰਦੇ ਨੇ ਅਗਰ ਇਹ ਵਧੀਆ ਚੀਜ਼ਾਂ ਯੂਜ ਕਰ ਤੇ ਤਾਂ ਫੇਰ ਇਹਨਾਂ ਨੂੰ ਫੇਰ ਮਾਰਜਨ ਕਿੱਥੋਂ ਪ੍ਰੋਫਿਟ ਕਿੱਥੋਂ
ਹਾਂ ਉਹੀ ਗੱਲ ਹੈ ਫਿਰ ਪ੍ਰੋਫਿਟ ਹੁੰਦਾ ਨੀ ਇਹਨਾਂ ਨੂੰ। ਤਾਂ ਬੰਦਾ ਇਸ ਕਰਕੇ ਅਵੋਇਡ ਹੀ ਕਰੇ ਬਾਹਰ ਦਾ ਖਾਣਾ ਫੇਰ ਘਰੇ ਕੁੱਕ ਕਰ ਲੈ ਵਧੀਆ ਹੋਮੇਡ ਵਧੀਆ ਰਹੇੂਗਾ ਬੰਦੇ ਵਾਸਤੇ।
ਹਾਂ ਇਹ ਤਾਂ ਗੱਲ ਹੈਗੀ ਆ ਹੁਣ ਮੈਂ ਵੀ ਅੱਜ ਬਹੁਤ ਟਾਈਮ ਬਾਅਦ ਨਾ ਛੇ ਮਹੀਨੇ ਬਾਅਦ ਮਨ ਕਰ ਰਿਹਾ ਸੀ ਮੇਰੇ ਹਸਬੈਂਡ ਦਾ ਵੀ, ਚਲੋ ਅਸੀਂ ਭਟੂਰੇ -ਛੋਲੇ ਖਾਂਨੇ ਹਾਂ ਖਾ ਤੇ ਲਿੱਤਾ ਹੁਣ ਦੇਖੋ ਖਾ ਕੇ ਇੰਨੀ ਸੁਸਤੀ ਚੜੀ ਦੀ ਹੈ ਨਾ ਇੰਨੇ ਓਇਲੀ ਸੀ ਹੁਣ ਮਨ ਹੀ ਨਹੀਂ ਕਰ ਰਿਹਾ ਵੀ ਅਸੀਂ ਬੈਡ ਤੋਂ ਵੀ ਉੱਠੀਏ।
ਹਾਂਜੀ ਬਹੁ ਨੁਕਸਾਨਦਾਇਕ ਬਹੁਤ ਹੈ ਯਾਰ ਇੱਕ ਤਾਂ ਲੇਜ਼ੀਨੈਸ ਆ ਜਾਂਦੀ ਬੰਦੇ ਚ ਬਹੁਤ ਜ਼ਿਆਦਾ ਘਰ ਦਾ ਕੁੱਕ ਕਰੇ ਬੰਦਾ ਐਕਟਿਵ ਰਹਿੰਦਾ ਵਧੀਆ।
ਟਾਈਮ ਤੇ ਮਨ ਕਰ ਕੇ ਚਲੋ ਖਾ ਲੈਂਦੇ ਛੇ ਮਹੀਨੇ ਹੋ ਗਏ। ਮਨ ਬੋਹੁਤ ਕਰ ਰਹਾ ਸੀ ਖਾਣ ਦੇ ਮੈਂ ਕਿਹਾ ਚਲੋ ਕੋਈ ਗੱਲ ਨੀ ਲੈ ਆਦੇ ਆ ਫਿਰ ਸਵਾਸ ਵਾਦ ਚ ਬੰਦੇ ਨੇ ਥੋੜੇ ਜ਼ਿਆਦਾ ਵੀ ਖਾ ਲਏ ਹੁਣ ਸੁਸਤੀ ਚੜ੍ਹੀ ਤੇ ਉਹਨਾਂ ਨੂੰ ਵੀ ਤੇ ਮੈਨੂੰ ਵੀ ਹੁਣ ਬੰਦਾ ਕੀ ਕਰੇ ਹੁਣ ਭ ਖਾ ਲਿੱਤਾ ਕੋਈ ਗੱਲ ਨੀ ਪਰ ਫਿਰ ਬਾਅਦ ਚੋਂ ਪਛਤਾਨੇਆ ਵੀ ਹਾਂ ਕਿਉਂ ਖਾਧਾ ਹਨਾ ਇਸ ਤੋਂ ਚੰਗਾ
ਹਾਂ ਬੰਦਾ ਬਾਅਦ ਚੋਂ ਪਛਤਾੰਦਾ ਫਿਰ ਵੀ ਕਿਉਂ ਖਾਧਾ ਆਪਾਂ ਇਸ ਕਰਕੇ ਬੰਦਾ ਬੰਦ ਹੀ ਕਰਦੇ ਮੈਂ ਤਾ ਕੈਨਾ ਏ ਕਦੀ, ਕਦੀ ਖਾ ਲੈ ਤਾਂ ਠੀਕ ਹੈ ਹੈਨਾ, ਜ਼ਿਆਤਰ ਬੰਦਾ ਘਰੇ ਹੋਮਮੇਡੀ ਹੀ ਬਣਾਏ ਤਾਂ ਵਧੀਆ।
ਹੁਣ ਏ ਦੇਖੋ ਨਾ ਫਾਸਟ ਫੂ ਫੂਡ ਦੇ ਵਿੱਚ ਤੁਸੀ ਜਿੱਦਾਂ ਡੋਸਾ ਖਾ ਸਕਦੇ ਹੋ।
ਹਾਂ! ਡੋਸਾ ਬੈਨੀਫਿਸ਼ਿਅਲ ਏ ਵਧੀਆ ਵਧੀਆ ਹ ਉਹ। ਨਾ ਮੈਦਾ ਨਾ ਕੁੱਝ ਹਾਂ ਬੰਦਾ ਚੀਲਾ ਬਣਾ ਲੈ, ਬੇਸਨ ਚਿੱਲਾ ਬਣਾ ਲਿਆ। ਹਾਂਜੀ! ਵੈਜੀਟੇਬਲਸ ਪਾ ਕੇ ਟਮਾਟਰ, ਪਿਆਜ ਹਾਂਜੀ! ਵਧੀਆ।
ਵਿੱਚ ਪਨੀਰ ਪਾਲੋ ਥੋੜਾ ਜਿਹਾ ਦੇਖੋ ਮੈਂ ਉਹੀ ਤੇ ਕਹਿ ਰਿਹਾ ਵੀ ਬੜੀ ਚੀਜ਼ਾਂ ਹੈਗੀਆਂ ਨੇ, ਜੋ ਫਾਸ ਫੂਡ ਦੀ ਜਗ੍ਹਾ ਤੇ ਅਸੀ ਏਸ ਚੀਜ਼ਾਂ ਖਾ ਕੇ ਆਪਨਾ ਮੂੰਹ ਦਾ ਟੇਸਟ ਵੀ ਔਰ ਆਪਨੇ ਮਨ ਵੀ ਖੁਸ਼ ਕਰ ਸਕਨੇ ਆ।
ਹਾਂ! ਬੰਦਾ ਚੀਲਾ ਬਣਾ ਲਏ ਬੇਸਣ ਦਾ। ਕਿੰਨਾ ਵਧੀਆ, ਹੈਲਦੀ ਸਾਡੇ ਵਾਸਤੇ।
ਹਾਂ! ਬਹੁਤ ਵਧੀਆ ਹੈਗਾ ਏ ਚੀਲਾ। ਬੇਸਣ ਦਾ ਵੀ, ਤੇ ਮੂੰਗ ਦਾਲ ਦਾ ਵੀ। ਰਾਤੀ ਬ, ਉਹ ਰੱਖ ਦੋ।
ਕਿਆ ਕਰ ਰਹੇ ਓ?
ਸਵੇਰੇ ਉਹਨੂੰ ਗ੍ਰੈਂਡ ਕਰਕੇ ਉਹਦਾ ਚੀਲਾ ਬਣਾਓ ਕਿੰਨਾ ਸਵਾਦ ਲੱਗਦਾ।
ਹਮ! ਨਾਲੇ ਹੈਲਦੀ ਕਿੰਨਾ ਹੈਗਾ ਆ ਸਾਡੇ ਵਾਸਤੇ, ਬੋਡੀ ਵਾਸਤੇ ਉਹ। ਫਾਸਟ ਫੂਡ ਖਾਣ ਤੋਂ ਵਧੀਆ ਬੰਦਾਈਓ ਇਹੋ ਬਣਾ ਲਏ,
ਜ਼ੇੜੀ ਮੇਰੀ ਮੰਮਾ ਨੇ ਉ ਕਰ ਬੋਤ ਵਦੀਆ ਵਦੀਆ ਸਮਾਨ ਬਨਾਂਦੇ ਨੇ ਚਟਨੀਆਂ ਬਣਾਉਂਦੇ ਸਾਡੇ ਘਰ ਬਾਹਰ ਦੀ ਚਟਨੀ ਬੜੀ ਘੱਟ ਆਉਂਦੀ ਹੈ ਕੈਚਅਪ ਵੀ ਆਉਂਦੀ ਹੈ ਟਮੈਟੋ ਕੈਚਪ ਬਾਕੀ ਅਸੀਂ, ਕਰੇ ਬਨਾਨੇ ਆ ਔਰ ਇੰਨੀ ਸਵਾਦ ਬਨਦੀਆਂ ਨੇ ਨਾ ਸਾਨੂੰ ਬਾਰ ਦੀਆਂ ਸਵਾਦ ਈ ਨੀ ਲੱਗਦੀਆ।
ਹਮ! ਹਾਂਜੀ, ਬਿਲਕੁਲ ਸਹੀ ਗੱਲ ਏ। ਬਾਹਰ ਦਾ ਕਿਉਂ ਖਾਣਾ? ਹੈਣਾ? ਚਟਨੀਆ ਵੀ ਬਾਹਰ ਦੀ ਕਿੰਨੀ ਗੰਦੀ ਬਣਦੀ ਹੈਂ ਨਾ। ਪਤਾ ਨੀ ਕਿਵੇਂ ਬਣਾਉਂਦੇ ਹੋਉਣੇ ਉਹ? ਕਿਹੜਾ ਕਿਹੜਾ ਪਾਣੀ ਯੂਜ ਕਰਦੇ ਹੋਣੇ ਉਹ ਵੈਜੀਟੇਬਲ ਕਿੰਨੀ ਸੜੀ ਯੂਜ ਕਰਦੇ ਹੋਣੇ ਉਹ,
ਹਾਂ ਉਹੀ ਤਾਂ ਨੀ ਪਤਾ ਉਧੇ ਚ ਤੇ ਧਨੀਆ ਪੁਦੀਨਾ ਕੇ ਸਾਫ਼ ਕਰਨੇ ਆ ਉੱ ਤੇ ਪੂਰੀ ਸਿੱਦਾਂ ਗਰੈਂਡਰ ਕਰਦੇ ਨੇ ਕੁਛ ਈ ਨੀ ਪਤਾ ਲੱਗਦਾ ਕਿ ਵਿੱਚ ਕੋਈ ਕੀੜਾ ਜਾ ਰਿਹਾ। ਕੀ ਜਾ ਰਿਹਾ?
ਹਾਂਜੀ ਬੰਦਾ ਆਪਣਾ ਘਰੇ ਬਣਾਏਗਾ ਵਧੀਆ ਪਤਾ ਵੀ ਫਰੈਸ਼ ਚੀਜ਼ਾਂ ਲੈ ਰਿਹਾ ਬੰਦਾ ਹੈਾ, ਹੁਣ ਇਹ ਨੀ ਪਤਾ ਬਾਹਰ ਕਿਵੇਂ ਕਰ ਰ ਰਿਹਾ ਹੋ ਘਰ ਬੰਦਾ ਫਰੈਸ਼ ਬਣਾਏਗਾ ਖੁਦ ਤੇ ਹੈਲਦੀ ਬਣੇਗੀ ਵਧੀਆ,
ਹਾਂ! ਹਾਂਜੀ-ਹਾਂਜੀ, ਨਹੀਂ! ਸਹੀ ਕਿਹਾ ਤੁਸੀ ਵੀ ਆਪਣਾ। ਘਰ ਬੰਦਾ ਬਣਾਏ ਹੈਲਦੀ ਨਾਲੇ ਸਵਾਦ ਸੁਵਾਦ ਜ਼ਿਆਦਾ ਖਾਧਾ ਜਾਂਦਾ ਘਰ ਦੇ ਵਿੱਚ ਨਾ, ਅਗਰ ਬਾਹਰੋਂ ਵੀ ਚਲੋ ਤੁਸੀ ਖਾਣਾ ਏ। ਵੈਸੇ ਤੇ ਅਵੋਇਡ ਹੀ ਕਰੋ। ਪਰ ਮਜਬੂਰਨ ਖਾਣਾ ਏ। ਤੇ ਬਈ ਚਲੋ ਕਿਸੀ ਅੱਛੇ ਰੈਸਟੋਰੈਂਟ ਤੋਂ, ਜਿੱਦਾਂ ਖ ਖਾ ਲਓ। ਇਹ ਸਟੋਲਸ ਵਗੈਰਾ ਦਾ ਤਾਂ ਬਿਲਕੁਲ ਇਹ ਤੇ ਬਹੁਤ ਮਤਲਬ ਕਿ ਲੋਅ ਕੁਆਲਿਟੀ ਆ, ਇਹ ਬੜੇ ਹੀ ਮਤਲਬ ਕਿ ਬਹੁਤ ਹੀ ਜਿਆਦਾ ਉਹ ਯੂਜ਼ ਕਰਦੇ ਨੇ ਬੀ ਹਾਂ
ਹਮ! ਸਹੀ ਗੱਲ ਏ ਜੀ। ਹੁਣ ਕਈ ਬੰਦੇ ਡੇਲੀ, ਕੰਜ਼ਯੂਮ ਕਰਦੇ ਹੈਂ ਨਾ ਫਾਸਟ ਫੂਡ। ਉਹ ਨੁਕਸਾਨ ਦਾਇਕ ਹੈ ਬੜਾ। ਕਦੀ-ਕਦੀ ਖਾ ਲਿਆ, ਤਾਂ ਠੀਕ ਹੈ।
ਉਹ ਕੁਛ ਹੈ ਜਦ ਤੋਂ ਸੋਸ਼ਲ ਮੀਡੀਆ ਆਇਆ ਇਹਦੇ ਵਿੱਚ
ਸ਼ੋਸ਼ਲ ਮੀਡੀਆ ਹੋਏ ਰੀਲਸ ਦੇਖ-ਦੇਖ ਕੇ ਫੇਰ ਬੰਦੇ ਮੋਟੀਵੇਟ ਹੋਂਦਾ ਖਾਨ ਆਸਤੇ।
ਹਾਂ ਇੰਸਟਾ ਵਗੈਰਾ ਚਲਾਓ ਤੁਸੀਂ ਕੋਈ ਇੱਕ ਅਗਰ ਤੁਸੀਂ ਖਾਣੇ ਵਾਲੀ ਚੀਜ਼ ਵੇਖ ਲਿੱਤੀ ਨਾ ਬਸ ਤੁਹਾਨੂੰ ਉਹੀਓ ਵੇਖਦੇ ਰਹੇਗੀ ਸਾਰਾ ਦਿਨ। ਫਿਰ ਮਜਬੂਰਨ ਮਨ ਕਰ ਜਾਂਦਾ ਏ ਤੇ ਬੰਦਾ ਕੀ ਕਰੇ, ਤੇ ਫਿਰ ਕਈ ਵਾਰੀ ਨਹੀਂ ਕੰਟਰੋਲ ਹੁੰਦਾ ਮੰਗਵਾਣਾ ਪੈ ਜਾਂਦਾ ਹਨਾ।
ਹੂੰ ਕਈ ਵਾਰੀ ਦਿਲ ਕਰ ਜਾਂਦਾ ਏ ਖਾਨ ਦਾ।
ਹਾਂ ਚਲੋ ਕਦੀ ਕਦਾਰ ਚਲੋ ਖਾ ਲਿਆ ਮੈਂ ਉਹੀਓ ਕਹਿ ਰਹੀ ਆ ਠੀਕ ਐ ਪਰ ਰੋਜ਼-ਰੋਜ਼ ਨੀ ਖਾਣਾ ਚਾਹੀਦਾ ਤੇ ਸਿਹਤ ਵਾਸਤੇ ਉਹੀ ਐ।
ਤਾਂ ਹੋਮਮੇਡ ਵਰਸਿਸ, ਬਾਹਰ ਦਾ ਫਾਸਟ ਫੂਡ ਹੋਮਮੇਡ ਜਿਆਦਾ ਬੈਟਰ ਐ। ਫਾਸਟ ਫੂਡ ਬੰਦਾ ਅਵੋਇਡ ਹੀ ਕਰੇ।
ਪੈਂਦੀ ਹਾਂ ਸਾਹ ਦੀ ਦਿੱਕਤ ਨੀ ਹੁੰਦੀ ਹੁਨ ਛੋਟੇ-ਛੋਟੇ ਬੱਚਿਆਂ ਨੂੰ ਮੈਂ ਵੇਖਿਆ ਸਾਹ ਦੀ ਦਿਕ
ਛੋਟੇ-ਛੋਟੇ ਬੱਚਿਆਂ ਨੂੰ ਉਹ ਇੰਨੀ ਪ੍ਰੋਬਲਮਸ ਆ ਰਹੀਆਂ ਨੇ। ਪਹਿਲੇ ਬਿਮਾਰ ਹੋ ਕੇ ਬੈਠੇ ਆ, ਉਹ ਹੁਣ ਖੁਰਾਕਾਂ ਰਹੀਆਂ ਨੀ ਬੰਦੇ ਦੀ। ਹਾਂ-ਹਾਂ, ਹਾਂਜੀ-ਹਾਂਜੀ ਇਸ ਕਰਕੇ ਬੰਦਾ- ਆਪਣੇ ਬੱਚਿਆਂ ਨੂੰ ਹੋਮਮੇਡ ਚੀਜ਼ਾਂ ਦੇ ਵਧੀਆ।
ਕਈ ਗੱਲ ਆਪਣਾ ਜਿੰਨਾ ਹੋ ਸਕੇ ਘਰ ਬਣਾ ਕੇ ਦਵੋ ਬੱਚਿਆਂ ਨੂੰ।
ਹਾਂ
ਹੁਣ ਜਗ੍ਹਾ-ਜਗ੍ਹਾ ਤੇ ਮੈਗੀ ਦੇ ਸਟੋਲ ਵੀ ਲੱਗੇ ਹੋਏ ਨੇ ਜਿਨੇ ਤੇ ਪਹਿਲਾਂ ਲੋਕੀ ਮੈਗੀ ਘਰ ਬਣਾਉਂਦੇ ਪਰ ਹੁਣ ਫੇਰ ਆਣ ਲੱਗ ਗਈ, ਹਾਂ ਘਰੇ ਜਿਵੇਂ ਸੀਆਂ ਬਣਾਾਲੋ ਹਨਾ, ਮਸਾਲੇ ਵਗੈਰਾ ਪਾ ਕੇ, ਵਧੀਆ ਦੀ ਵਧੀਆ ਨਾਲੇ। ਹਾਂਜੀ, ਕਰਨਾ ਚੀਜ਼ ਨੂੰ ਤੁਸੀਂ ਕੋਈ ਵੀ ਚੀਜ਼ ਖਾ ਸਕਦੇ ਓ। ਵੀ ਆਪਣਾ ਦੇਖੋ ਬਾਕੀ ਤੇ ਘਰ ਦੀ ਚੀਜ਼ ਤਾਂ ਬਹੁਤ ਵਧੀਆ ਹੈਗੀ ਆ ਅਸੀਂ ਤਾਂਹੀਓ ਕਹਿੰਨੇ ਆ ਚਾਹੀਦੀਆਂ ਆਪਣੇ ਘਰ ਤੇ ਤੁਸੀ ਪੁਦੀਨਾ ਡਰਿੰਕ ਬਣਾ ਲੋ, ਲੈਮਨ ਡਰਿੰਕ ਬਣਾ ਲੋ ਬੜਾ ਕੁਛ ਹੈਗਾ ਏ।
ਇਮਿਊਨਿਟੀ ਵਾਸਤੇ ਜੋ ਕੁਛ ਡਰਿੰਕਸ ਬਣਦੀਆਂ ਵਧੀਆ ਹਨਾ ਬੰਦਾ ਉਹ ਬਣਾ ਲਏ ਵਧੀਆ।
ਬਹੁਤ ਕੁਛ ਬਣਦਾ, ਆਪਣਾ ਘਰੇ, ਘਰੇ ਦੀ ਚੀਜ਼ ਵਾਂਗੂ ਤਾਂ ਰੀਸ ਈ ਨੀ ਹੈਗੀ ਆਪ- ਸਭ ਤੋਂ ਵਧੀਆ ਘਰ, ਨਾਲੇ ਕੋਈ ਬੀ- ਬਿਮਾਰੀ ਨੀ ਸਰੀਰ ਵੀ ਐਕਟਿਵ ਰਹਿੰਦਾ। ਮਸਾਲੇ ਵੀ ਆਪਣੇ ਅਸੀਂ ਹਿਸਾਬ ਦੇ ਪਾਨੇ ਆ। ਸਪਾਈਸਿਸ ਵਗੈਰਾ ਬਾਹਰ ਲੋਕ ਔਡਰ ਕਰੀਏ
ਹੈ ਬੰਦਾ ਵਧੀਆ ਬੰ
ਆਪਣੇ ਟੇਸਟ ਦੇ ਅਕੋਰਡਿੰਗ ਬੰਦਾ ਸਵਾਦ ਦੇ ਅਕੋਰਡਿੰਗ ਬਣਾ ਲੈਂਦਾ। ਹਨਾ, ਬੀ ਹਾਂ, ਹੁੰਦਾ ਵੀ ਕਿੰਨੇ ਕਿੰਨਾ ਲੂਣ ਮਿਰ- ਚ ਖਾਣਾ ਏ ਕਿੰਨਾ ਤੇਲ ਘਿਓ, ਹਾਂਜੀ-ਹਾਂਜੀ।
ਸਵਾਦ ਵੀ ਬਣੇਗੀ ਬੱਚੇ ਵੀ ਖੁਸ਼ ਆਪਾਂ ਵੀ ਖੁਸ਼, ਚਲੋ ਠੀਕ ਹੈ ਨਾ ਹਾਂਜੀ। ਹਾਂਜੀ ਫਿਰ ਕਰਦੇ ਆ ਆਪਾਂ ਗੱਲ ਹੈਨਾ, ਓਕੇ ਜੀ ਬਾਏ-ਬਾਏ ਸਸ਼ੀ ਕਾਲ।
ਹੋ